ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
ਨਹੀਂ ਆਵਾਜ਼ ਨੀ ਕਲੇਅਰ ਆ ਰਹੀ ਤੁਹਾਡੇ ਐ ਨਾ ਬੜੀ ਦੂਰੋਂ ਆਵਾਜ਼ ਆ ਰਹੀ ਹੈ
ਕੋਈ ਗੱਲ ਨ ਕਰ ਮੈਂਮ ਹੀ ਪਾਉਂਦਾ ਵੈਸੇ
ਅੱਛ ਅੱਛਾੱ ਕੋਈ ਗੱਲ ਨੀ ਹੋਰ ਸੁਣਾ ਵਧੀਆ
ਹਾਂਜੀ ਵਧੀ ਹਾਂਜੀ ਇਹਨਾਂ ਨੇ ਸਾਹਾਰੇ ਗਾਹ ਨੂੰ ਪੱਠੇ ਪਾਆ ਸੀ ਗਾਹ ਰੱਖੇ ਤੁਸੀਂ ਰੱਖੀ ਦੇਾਹ
ਹਾਂ ਅਸੀਂ ਵੀ ਰੱਖੀਆਂ ਹੋਈਆਂ ਨੇ ਗਾਵਾਂ ਮੇਰੇ ਹਸਬੈਂਡ ਨੇ ਰੱਖੇ ਨੇ ਗਵਾਂ
ਅੱਛ ਤੇ ਫੇਰ ਮਤਲਬ ਕਿਸ ਦੀ ਤੁਸੀਂ ਵੇਚਦੇ ਹੋ ਜਾਂ ਫਿਰ ਆਪਣੇ ਲਈ ਇਸਤੇਮਾਲ ਕਰਦੇ ਹੋ ਦੱਸੋ
ਕੀ ਕਰਹਿ ਰਹੇ ਹੋ
ਤੁਸੀਂ ਦੁੱਧ ਆਪਣੇ ਲਈ ਰੱਖਦੇ ਹੋ ਜਾਂ ਆਪਣੇ ਸੇਤ ਕਰਦੇ ਹੋ
ਨਹੀਂ ਨਹੀਂ ਆਪਣੇ ਸ ਰੱਖਣੇ ਆ ਨਹੀਂ ਬਾਹਰ ਵੀ ਦਿੰਨ ਆ ਦੁੱਧ
ਅੱਛਾ
ਬਾਹਰ ਵੀ ਦਿੰਦੇ ਹਾਂ ਘਰ ਵੀ ਰੱਖਦੇ ਹਾਂ ਜਿਹੜਾ ਜਿਹੜਾ ਰੱਖਣਾ ਹੁੰਦਾ ਅਸੀਂ ਚਾਰ ਪੰਜ ਕਿੱਲ ਰੱਖ ਲੈਂਦੇ ਹਾਂ ਜਿਹੜਾ ਬਾਹਰ ਦੇਣਾ ਹੁੰਦਾ ਬਾਹਰ ਦੇ ਦਿੰਦੇ ਹਾਂ
ਹੋਰ ਸੁਣਾ ਵਧੀਆ
ਜੀ ਜੀ ਮਲ
ਰਖਦੇ ਹੋ
ਨਹੀਂ ਨਹੀਂ ਦੇਖੋ ਸਾਡੇ ਆਪਣੀ ਗਾਂ ਹੈਗੀ ਹੈ ਇੱਕ ਹੀ ਗਾਂ ਹੈਗੀ ਇੱਕ ਗਾਂ ਦਾ ਬੜਾ ਫਾਇਦਾ ਹੈਗਾ ਤੁਹਾਨੂੰ ਦੱਸ ਕਿ
ਹਾਂ ਦੱਸੋ ਜ ਫਦੇ ਫਾਇਦੇ ਦੱਸੋ ਤੁਸੀ ਮੈਨੂੰ ਬਸ
ਤਤੋਂ ਕੱਲ ਗੱਲ ਦੇਖੋ ਤੇ ਗਾਂ ਰੱਖਣ ਦੇਨ ਗਾਂ ਰੱਖਣ ਦੇ ਫਦੇ ਵੀ ਹੈਗੇ ਨੁਕਸਾਨ ਵੀ ਹੈਗੇ ਠੀਕ ਹੈ ਜੀ ਕੋਈਵ ਕੁਛ ਨ ਠੀਕ ਹੈ ਜੀ
ਅੱਛਾ
ਹਾਂ ਠੀਕ ਹੈ ਉਸ ਤੋਂ ਬਾਅਦ ਗਾਂ ਰੱਖਦੇ ਹੋ ਠੀਕ ਹੈ ਜੀ ਪਰ ਮਿਹਨਤ ਤੋਂ ਗਾਂ ਦੇਖੋ ਕਾ ਬਹੁਤ ਜ਼ਿਆਦਾ ਮੰਗਦੀ ਹੈ ਜ ਠੀਕ ਭਗਵਾਨ ਦਾਗ ਇਹ ਮਤਲਬ ਕਿ ਕਦੀੁ ਗਾਂ ਨੂੰ ਕੋਈ ਛੋਟਾ ਮੋਟਾ ਬੁਖਾਰ ਹੋ ਜਾ ਪੈਸੇ ਹੀ ਬਤਾ ਲੱਗ ਜਾਂਦਾ
ਆਹ ਨਹੀਂ ਨਿਕੱਲ ਸਹੀ ਹੈ ਬੜੇ ਪੈਸੇ ਲੱਗ ਜਾਂਦੇ ਨੇ ਮੇਰੇ ਹੱਸ ਹਸਬੈਂਡ ਰੱਖੀ ਦੇ ਉਹਨਾਂ ਨੇ ਗਾਵਾਂ ਗਾਵਾਂ ਬਿਮਾਰ ਹੋ ਜਾਂਦੀਆਂ ਇੰਨੇ ਪੈਸੇ ਲੱਗ ਜਾਂਦੇਨਾਂ ਡਾਕਟਰਾਂ ਦੇ ਤਾਂ
ਅੱਛਾ
ਬਹੁਤ ਪੈਸੇ ਲੱਗ ਜਾਂਦੇ ਨੇ ਫੇਿਰ ਵੀ ਅਸੀਂ ਕਹਿੰਦੇ ਹਾਂ ਛੱਡਦੇਓ ਛੱਡਦੇ ਹੀ ਨੀ ਗਵਾਂ
ਤੇ ਦੱਸੋ ਮਤਲਬ ਕਿ ਜੋ ਹੈ ਜ਼ਿਆਤਰ ਫਮ ਜ਼ ਅਸੀਂ ਦੋਨਾਂ ਨੂੰ ਪੂਰੀ ਨੌਲੇਜ ਹੈਗੀ ਹੈ
ਹਾਂਜੀ
ਅਸੀਂ ਦੋਨੋ ਨੂੰ ਪੂਰੀ ਨੋਲੇਜ ਹੈਏਗੀ ਹੈ ਕਿ ਗਾਂਹ ਰੱਖਣ ਦੇ ਕੀ ਫਾਇਦੇ ਹੋ ਤੁਸੀਂ ਮੈਨੂੰ ਇਹ ਦੱਸੋ ਕਿ ਦੁੱਧ ਮਿਲਾਵਟ ਵਾਲਾ ਮਿਲਦਾ ਤੁਹਾਨੂੰ ਪੂਰਾ ਫਸ਼ ਮਿਲਦਾ ਮ
ਨਹੀਂ ਘਰ ਜਦੋਂ ਅਸੀਂ ਗਾਵਾਂ ਰੱਖੀ ਦੀਆਂ ਤੇ ਦੁੱਧ ਤਾਂ ਮਿਲਾਵਟ ਤਾਂ ਹੋ ਨਹੀਂ ਸਕਦਾ ਨਾ ਅਸੀ ਅ ਤੇ ਆਹ ਚਆਵਾਂ ਦੁੱਧ ਦਿੰਦੇ ਹਾਂ ਹੈਲੋ
ਤੁਹਾਡੀ ਆਵਾਜ਼ ਨੀ ਨਾ ਆ ਰਹੀ ਪੱਖੇ ਦੀ ਆਵਾਜ਼ ਆ ਰਹੀ ਬਸ ਮੈਨ ਤਾਂ ਹਾਂਜੀ ਹਾਂਜੀ ਮੈਂ ਕਿਹਾ ਮੇਰੇ ਹਸਬੈਂਡ ਨੇ ਵੀ ਗਾਵਾਂ ਰੱਖੀਆਂ ਹੋ ਹੈ ਨਾ ਤੇ ਅਸੀਂ ਦੁੱਧ ਬਜਾਰ ਬਜੂੂਰ ਦਿੰਦੇ ਹਾਂ
ਤੁਸੀਂ ਬੋ ਰੋ ਠੀਕ ਹੈ
ਅੱਛਾ ਜੀ ਓਖੇ ਹੋਰ ਸੁਣਾ ਵਧੀਆ
ਪ ਕੀ ਕਹਦੇ
ਕੀ ਕਹਿ ਰਹੇ ਹੋ ਹੈਲੋ ਹੈਲੋ
ਅਰੇ ਮੈਂ ਕਹਿ ਰਿਹਾ ਤੁਸੀਂ ਬੋਲਦੇ ਰਵੋ ਮੈਂ ਗਾ ਨੂੰ ਪੱਠੇ ਪਾ ਰਿਹਾ ਸੀਗਾ
ਆਹੋ ਬੱਠੇ ਪਾ ਲੈਣੇ ਹੁਣ?
ਅੱਛਾ ਹਾਂ ਤੁਸੀਂ ਗਾਂ ਦੇ ਬਾਰੇ ਕੀ ਕਹਿੰਦੇ ਪਏ
ਨਹੀਂ ਮੈਂ ਤਾਂ ਕਹਿ ਰਹੀ ਸੀ ਗਾਵਾਂ ਦੁੱਧ ਤਾਂ ਮਿਲਾਵਟ ਵਾਲਾ ਤਾਂ ਹੁੰਦਾ ਹੀ ਨਹੀਂ ਹੈ ਜ ਕੋਈ ਘਰ ਗਾਹਵਾਂ ਦੁੱਧ ਹੁੰਦਾ ਹੈ ਤੇ ਉੱਧਰੋਂ ਹੀ ਮਿਲਾਵਟ ਕਿੱਧਰੋਂ ਆ ਗਈ ਫਿਰ ਆ
ਹਨਾ
ਤੇ ਜਿਸ ਕਰਕੇ ਹ ਮੇਰੇ ਹਸਬੈਂਡ ਵੀ ਅਸੀਂ ਦੁੱਧ ਅਸੀਂ ਅਸੀਂ ਵੀ ਦੁੱਧ ਬਾਹ ਬਾਜ਼ਾਰ ਵੇਚਣੇ ਹਾਂ ਨਾ ਤੇ ਅਸੀਂ ਤਾਂ ਬਿਲਕੁਲ ਚੋਆਵਾਂ ਦੁੱਧ ਦਿੰਦੇ ਹਾਂ ਜਿਵੇਂ ਚੋਹ ਹੋ ਜ ਬਾਜ਼ਾਰ ਭੇਜ ਦਿੰਦੇ ਹਾਂ
ਅੱਛਾ ਜੀ ਮਤਲਬ ਕਿ ਥੋੜਾ ਬਹੁਤ ਹੀ ਪਾਣੀ ਨੀ ਪਾਉਂਦੇ ਤੁਸੀਂ
ਨਾ ਨਾ ਪਾਣ ਮੇ ਮੇਰੀ ਸੱਸ ਕਹਿੰਦੀ ਹੈ ਰੱਬ ਨੂੰ ਜਾਨ ਦਨੀ ਆ ਕੋਈ ਦੁਖੇਬਾਜ਼ੀ ਕੁਛ ਨੀ ਕਰਨਾ
ਅੱਛਾ ਜੀ
ਹ ਔਰ
ਹਾਂਜੀ ਹਾਂਜੀ ਦੇਖੋ ਅਸੀਂ ਵੀ ਅਹ ਇੱਕ ਹੀ ਗਾਂ ਪੀ ਦੀ ਹੈ ਠੀਕ ਹੈ ਅਸੀਂ ਆਪਣੇ ਲਈ ਠੀਕ ਹੈ ਕੋਈ ਅਸੀਂ ਪਾਣੀ ਨ ਮਿਲਾਵਟ ਨਹੀਂ ਕਰਦੇ ਜੀ ਹਾਂ ਦੁੱਧ ਥੋੜਾ ਜਿਆਦਾ ਗਾੜਾ ਹੋ ਜਾਏ ਤੇ ਫੇਿਰ ਥੋੜ੍ਹਾ ਜਿਹਾ ਪਾਣੀ ਪਾ ਦਿੱਤਾ ਇੱਕ ਦੋ ਗਲਾਸ ਬਸ
ਅੱਛਾ ਅੱਛਾ
ਹਾਂਜੀ
ਠੀਕ ਆ ਅੱਛਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕੁੱਛ ਕਹਿਣਾ ਚਾਹ ਰਹੀ ਸੀ ਇੱਕ ਨਾ ਮੇਰੇ ਮੈਂ ਨਾ ਮਿੰਤਰਾ ਤ ਨਾ ਕੁ ਚੀ ਮੰਗਵਾਈ ਦੀ ਸੀ ਵੈ ਸਾਈਡ ਤੋਂ। ਤੇ ਮੈਨੂੰ ਕਾਫੀ ਅੱਛਾ ਲੱਗਿਆ ਵੇ ਮੈਕਚੁਲੀ ਨਾ ਉਹ ਜੋ ਉਹਦੇ ਵਿੱਚ ਨਾ ਮੇਰੇ ਨਾ ਢਾਈ ਸੌ ਫੇਰ ਮੇਰਾ ਆਇਆ ਦਾ ਵਿਆ।
ਓਕੇ
ਤੇ ਮੈਂ ਕਿਵੇਂ ਅਪਲਾਈ ਕਰਾਂਗੀ ਉਹਨੂੰ?
ਅੱਛਾ ਮਤਲਬ ਤੁਸੀਂ ਉਹ ਅਠਾਈ ਸੌ ਰੁਪਏ ਆਪਣੇ ਬੈਂਕ ਚ ਲੈਣਾ ਚਾਹੁੰਦੇ ਹੋ।
ਹਾਂ ਬੈਂਕ ਚ ਨਹੀਂ ਮੈਂ ਚਾਉਨੀ ਆ, ਜਿਹੜੀ ਚੀਜ਼ ਮੰਗਵਾ ਰਹੇ ਆ, ਉਹ ਓਹਦੇ ਚ ਕੱਟੇ ਜਾਣ।
ਅੱਛਾ ਅੱਛਾ ਉਦੋਂ ਦੇਖੋ, ਮੇਰੇ ਨਾਲ ਵੀ ਇੱਕ ਵਾਰ ਹੋਇਆ ਸੀ। ਠੀਕ ਹੈ ਜੀ ਉਦੋਂ ਤੁਸੀਂ ਜਦੋਂ ਪੇਟੀਐੱਮ 'ਤੇ ਜਾਓਗੇ ਨਾ ਪੇਟੀਐੱਮ 'ਚ ਉਹ ਮਤਲਬ ਕਿ ਉਹ ਸੋਰੀ ਮਲ, ਜਦੋਂ ਤੁਸੀਂ ਔਡਰ ਪਲੇਸ ਕਰੋਗੇ ਤਾਂ ਉੱਥੇ ਇੱਕ ਓਪਸ਼ਨ ਹੋਏਗਾ।
ਅੱਛਾ
ਕਿ ਉਹ ਬੈਂਕ ਚੋਂ ਨਹੀਂ ਤੁਹਾਡੇ ਜੋ ਮਿੰਤਰਾ ਜੋ ਸਪੈਸ਼ਲ ਅਕਾਊਂਟ ਬਣਿਆ ਦਾ ਨਾ ਉੱਥੋਂ ਪੈਸੇ ਦੇ ਨਾਲ ਜੁੜਿਆ ਹੁੰਦਾ ਉਹ।
ਅੱਛਾ
ਹਾਂਜੀ
ਤੇ ਮੰਮਾ ਨੂੰ ਸਮਝ ਨੀ ਆ ਰਿਹਾ ਨਾ ਮੈਨੂੰ ਕਿ ਮੈਂ ਉਹਨੂੰ ਰੇਡ ਹੁਣ ਪਿਆ ਮਤਲਬ ਜਿਹੜੀ ਚੀਜ਼ ਮੰਗਵਾਉਣੀ ਐ, ਉਹਦੇ ਨਾਲ ਕਨੈਕਟ ਕਿਵੇਂ ਕਰਾਂ?
ਜੀ
ਇੱਕ ਮਿੰਟ, ਹਾਂਜੀ ਹੋਰ
ਹਾਂਜੀ ਹੋਰ ਦੱਸੋ ਜੀ?
ਬਸ ਵਧੀਆ ਵਧੀਆ, ਤੁਸੀਂ ਸੁਣਾਓ? ਮੇਰੀ ਮਤਲਬ ਨੇ ਬਾਜ਼ਾਰ ਜਾਣਾ ਵੈ, ਮੈਂ ਚੱਕਰ ਲਾਦੇ ਪੇ ਮੇ ਅੰਦਰ ਬਾਹਰ। ਪੰਦ
ਹਾਂਜੀ ਅੱਛਾ ਤੇ ਬਾਜ਼ਾਰ ਕੌਣ ਚੱਲਿਆ ਸੀਗਾ?
ਮੈਂ ਇਓ ਚੱਲੀ ਸੀ ਬਜ਼ਾਰ। ਪਹਿਲੇ ਮੰਮੀ ਆਪ ਬਾਜ਼ਾਰ ਚਲੇ ਗਏ ਨਾ। ਓਹ ਕੰਮ ਚਲੇ ਗਏ ਮੈਂ ਕਿਹਾ ਚੱਲ ਨ ਜੇ ਮੈਂ ਕੋਲ ਕਰ ਲੈਂਨੀ ਆ।
ਅੱਛਾ ਫੇਰ ਦੱਸੋ ਫੇਰ ਮਤਲਬ ਕਿ ਬਾਜ਼ਾਰ ਜਾ ਕੇ ਕਿੱਥੇ ਕਿੱਥੇ ਕਿੱਥੇ ਉੱਥ ਜਾਓਗੇ ਕਿਹੜੇ ਰੈਸੋਰੈਂਟ ਤੇ ਕਿਹੜਾ ਪੀਜ਼ਾ ਖਾਓਗੇ ਇਹ ਦੱਸੋ ਮੈਨੂੰ?
ਨਈ ਨਈ ਪੀਜ਼ਾ ਪੂਜਾ ਦਾ ਕੁਛ ਨੀ ਖਾਣਾ ਮੰਮੀ ਨੇ ਅੱਜ ਚੁਨੀ ਨਾ ਸੂਟ ਲੈ ਕੇ ਆਈ ਸੀ ਪਲੇਨ ਆ।
ਓਕੇ ਜੀ
ਤੇ ਮੰਮੀ ਕਹਿੰਦੇ ਵੀ ਉਹਨੂੰ ਕਡਾਈ ਕਰਾ ਕੇ ਆਉਣੀ ਪੱਲੇ ਪੱਲੇ ਤੇ। ਬੱਲੇ ਬੱਲੇ ਕਢਾਈ ਕਰਾ ਕੇ ਕਰਾਉਣੀ ਆ ਉਹਦੇ ਮਗਰ ਪਿਆ ਦਿਨੇ ਚੱਲ ਚੱਲ ਚੱਲ ਚੱਲ ਬਜ਼ਾਰ ਚੱਲ। ਮੈਂ ਕਿਹਾ ਦੋ ਮਾਂ ਰੁਕ ਜਾਓ ਬਸ ਗੱਲ ਕਰ ਲੈ ਫ਼ੇਰ ਚੱਲਨੇ ਆ।
ਓਕੇ
ਹੂੰ ਹੋਰ ਤੁਸੀਂ ਸੁਣਾਓ?
ਵਧੀਆ ਜੀ। ਹੋਰ ਤੁਸੀਂ ਆਹ ਫਾਸਟ ਫੂਡ ਵਗੈਰਾ ਖਾਂਦੇ ਓ ਬਜ਼ਾਰੀ?
ਹੂੰ ਜੀ ਖਾਂਨੀ ਆ ਜ਼ਰੂਰ ਖਾਂਨੀ ਆ। ਸਾਰੇ ਖਾਂਦੇ ਨੇ ਅੱਜ ਕੱਲ ਤਾਂ।
ਜੀ ਜੀ ਜੀ ਤੇ ਤੁਸੀਂ ਆਪ ਬਣਾ ਕੇ ਕਿਉਂ ਨਹੀਂੀ ਖਾਂਦੇ ਜੀ
ਇੰਨਾ ਮਿਹਨਤ ਕੌਣ ਕਰੇ
ਹਾਂ ਸਹੀ ਗੱਲ ਹੈ ਜ ਆਾਂ
ਜਿੰਨਾ ਸਮਾਨ ਲੈ ਕੇ ਉਹਨੂੰ ਬਜ਼ਾਰੂ ਆਹ ਬੰਦਾ ਖਾ ਕੇ ਆ ਜਾਏ
ਹਾਂ ਸਹੀ ਗਹਿੰਦਾ
ਛ ਹੋਰ
ਹਮ ਅਰੇ ਨਹੀਂ ਆਏ
ਹਮ ਕੀ ਕੌਣ ਸੀ ਉਹ
ਉਹ ਡੈਡੀ ਨੇ
ਹਾਂ ਵਿਚੇਾਰੇ ਪਰੇਸਾਾਨ ਹੋਏ ਨੇ ਡੈਡੀੀਆਂ ਨਾ
ਹਾਂ ਪਰੇ ਬਣੀ
ਬਣੀ ਸਵੇਰੇ
ਆਹ ਹਾਂ ਸਹੀ ਕਹਿੰਦੇ ਵੀ ਉਹ ਇਹ ਕਹਿੰਦੇ ਨੇ ਕਿ ਤੂੰ ਮਲ ਕੀ ਅਹ ਜੋ ਜਿਨਾਂ ਨਾਲ ਗੱਲਾਂ ਕਰਦਾ ਇਹ ਆਪਣੇ ਦੋਸਤ ਨਾਲ ਗੱਲਾਂ ਕਰਦਾ ਰਹਿੰਦਾ ਡੈਡੀ ਕਹਿੰਦੇ ਨੇ ਅੰਮਰਤਾ ਦੇ ਨਾਲ ਲੱਗਿਆਦੋਂ
ਕਰੋ ਨਾ ਦੂਜੀ ਜਾਣੀ ਰੱਖੀ ਹੋਈ ਹੈ ਮੈਂ
ਵਾਂ ਜੀ
ਕੀ ਹੈ ਅੱਛਾ ਹੋਰ
ਉਹ ਤੁਸੀਂ ਅਹ ਮਤਲਬ ਕਿ ਐਨੀਮਲਸ ਵਗੈਰਾ ਤੁਸੀਂ ਮਤਲਬ ਕਿ ਉਹ ਜਿਵੇਂ ਖਰਗੋਸ਼ ਹੋ ਗਏ, ਡੋਗੀ ਵਗੈਰਾ ਪਾਲ ਰੱਖੇ ਨੇ?
ਅਸੀਂ ਹਾਂ ਰੱਖੇ ਦੇ ਨੇ ਅਸੀਂ ਤਾਂ ਕੁ ਤੇ ਰੱਖੇ ਦੇ ਨੇ, ਬਿੱਲੀਆਂ ਨਹੀਂ ਰੱਖੀਆਂਆਂ ਨੇ, ਉਹ ਵੀ ਰੱਖ ਰੱਖੀ ਦੀਆਂ ਨੇ ਅਸੀਂ ਤਾਂ।
ਅੱਛਾ ਮਤਲਬ ਕਿ ਸਾਰੇ ਜਾਨਵਰ ਪਾਲੇਦੇਨ।
ਸਾਰੇ ਜਾਨਵਰ ਪਾਲੇਦੇਨ ਅਸੀਂ, ਹੂੰ, ਤੁਸੀਂ ਫ੍ਰੀ ਨੀ ਹੋ ਹਾਲੇ ਇਸ ਟਾਈਮ ਫ੍ਰੀ ਬਿਲਕੁਲ ਵੀ ਨੀ ਹੋ।
ਅਹ ਮੈਂ ਬਸ ਗਾਂ ਨੂੰ ਪੱਠੇ ਪਾਣ ਦਾ ਟਾਈਮ ਹੈਗਾ, ਬਾਕੀ ਤਾਂ ਪੂਰਾ ਦਿਨ ਪੂਰੀ ਰਾਤ ਫਰੀ ਆਂ ਜੀ ਮੈਂ, ਮਤਲਬ ਕਿ ਗਿਆਰਾਂ ਵਜੇ ਤੱਕ।
ਅੱਛਾ, ਚਲੋ ਫਿਰ ਮੈਂ ਵੀ ਬਜ਼ਾਰ ਜਾਂਦੀ ਫਿਰ ਮੰਮੀ ਚੱਕਰ ਲਾ ਦੀ ਪੀ ਐ। ਐਵੇਂ ਮੈਂ ਆਵਾਂਗੀ ਫੇਰ ਤੁਸੀਂ ਤੇ ਤੁਹਾਡੀੇ ਕਿੰਨੀ ਹੋ ਗਈ ਨੇ ਵੈਸੇ?
ਹਾਂ ਮੈਂ ਮਤਲਬ ਦਸਨਾ ਠੀਕ ਐ ਤੁਹਾਨੂੰ।
ਠੀਕ ਐ ਦੱਸ ਨਾ ਮੈਨੂੰ, ਰੁੱਕ ਜੋ ਹਾਲੇ, ਰੁੱਕ ਜੋ ਹਾਲੇ ਹੈਲੋ।
ਅੱਛ ਅ-ਛਾ ਤੇ ਫੇਰ ਮਤਲਬ ਕਿ ਮੈਂ ਇਹ ਕਹਿੰਦਾ ਪਿਆ ਸੀ ਕਿ ਉਹ ਮਤਲਬ ਕਿ ਖਰਗੋਸ਼ ਬੜੀ ਤੇਜ ਭੱਜਦੇ ਨੇ, ਠੀਕ ਐ ਨਾ ਜੀ। ਅਗਰ ਤੁਸੀਂ ਇਹਨਾਂ ਨੂੰ ਪਕੜਨ ਦੀ, ਅਗਰ ਤੁਸੀਂ ਇਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰੋ ਇੱਕੋ ਦਮ ਭੱਜ ਜਾਂਦੇ ਨੇ। ਤੇ ਤਦ ਜਿਵੇਂ ਤੁਸੀਂ ਹਾਂ ਤੁਸੀਂ ਇਹ ਪਕੜਨ ਦੀ ਕੋਸ਼ਿਸ਼ ਕੀ ਕਿ ਐ ਕਦੀ ਖਰਗੋਸ਼ਾਂ ਨੂੰ?
ਖ਼ਰਗੋਸ਼ਾ ਨੂੰ ਆਹੋ ਮੈਂ, ਅਸੀਂ ਨਾ ਅਸੀਂ ਇੱਕ ਅਸੀਂ ਪਲਾਟ ਲਿਆਦਾ ਸੀ ਤੇ ਮੇਰੇ ਮੇਰੇ ਹਸਬੈਂਡ ਨੇ ਨਾ ਮੁਰਗੀਆਂ ਰੱਖੀ ਹੋਈ ਸੀ।
ਅੱ
ਮੁਰਗੀਆਂ ਉਹ ਨਾ ਸਿਰਫ ਮੁਰਗੀਆਂ, ਮੁਰਗੀਆਂ ਦੇਤੀ ਨੇ ਤੁਸੀਂ ਨਾ ਅਸੀਂ ਪਲਾਟ ਪਾ ਲਿਆ ਵੇ। ਪਤਾ ਐ ਛੱਤ ਛੁੱਤ ਪਾ ਲਈ ਐ ਅਸੀਂ ਓਧਰ ਤੇ ਅਸੀਂ ਮੁਰਗੀਆਂ ਨਾ ਕੋਠੇ ਅਸੀਂ ਖਰਗੋਸ਼ ਨੇ ਕੋਠੇ ਰੱਖ ਲਏ ਸੀ, ਖਰਗੋਸ਼ ਅਸੀਂ ਖ਼ਰਗੋ ਕੋਠੇ ਰੱਖ ਲਏ ਸੀ। ਹੋਰ
ਜੀ ਸਹੀ ਕਹਿੰਦੇ, ਬਸ ਮੈਂ ਹੁਣ ਚਾਹ ਪੀਂਦਾ ਪਿਆ ਸੀ ਔਰ ਤੁਸੀਂ ਪੀ ਲੀ? ਵੈਸੇ ਚਾਹ ਸਰੀਰ ਦੇ ਲਈ ਬੇ ਖ਼ਰਾਬ ਗੱਲ ਹੈਗੀ ਬਾਕੀ ਕਿਦੇ ਕਲਚਰ ਦੇ ਮਜਬੂਰ ਆ ਔਰ ਫੈਮਿਲੀ ਕਰਕੇ
ਨੀ ਪੈਂਦੀ ਐ ਬੱਸ
ਹਾਂ ਸਹੀ ਕਹਿੰਦੇ ਪਏ ਓ ਚਲੋ
ਚਾਹ ਦੇ ਬਿਨਾਂ ਗੁਜ਼ਾਰਾ ਵੀ ਤੇ ਨ ਨਾ ਹੁੰਦਾ
ਹਾਂ ਸਹੀ ਕਹਿੰਦੇ ਮੈਨੂੰ ਨਦਰ ਆਹਂਦੀ ਰਹਿੰਦੀ ਹੈ ਸਹੀ ਕਹਿੰਦੇ ਵੀ ਵੈਸੇ ਚਾਹ ਵੈਸੇ ਚਾਹ ਅਗਰ ਪੀਓ ਨਾ ਪੀਓ ਕੋਈ ਫ਼ਰਕ ਨੀ ਪੈਂਦਾ ਉਹ ਤਾਂ ਬਸ ਦੇਖੋ ਸਾਡੇ ਵੱਡੇ ਹੈਗੇ ਨੇ ਉਹ ਕਹਿੰਦੇ ਨੇ ਕਿ ਬਈ ਚਾਹ ਪੀਣੀ ਚਾਹੀਦੀ ਸਵੇਰੇ ਸਵੇਰੇ ਨੀਂਦ ਨਹੀਂੀ ਆਉਂਦੀ
ਹਾਂ ਸਹੀ ਕਿਹਾ ਸਹੀ ਕ ਸਹੀ ਗੱਲ ਪਰ ਚਾਹ ਪੀਣ ਚਾਹ ਨਾ ਇੱਕ ਨਾ ਚਾਹ ਨਾ ਤਰ੍ਹਾਂ ਦੀ ਨਾ ਡਰਿੰਕਣ ਹਦੀ ਹੈ ਲੇਡੀ ਖਾਸ
ਬਿਲਕੁਲ ਬਿਲਕੁਲ
ਹਾਂ
ਚਲੋ ਹਾਂਜੀ ਚਲੋ ਹਾਂਜੀ ਓਕੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਓਕੇ